ਹੈਲੋ। ਸਤਿ ਸ਼੍ਰੀ ਅਕਾਲ ਜੀ।
ਕਿਵੇਂ ਹੋ?
ਹਾਂਜੀ- ਹਾਂਜੀ ਵਧੀਆ ਤੁਸੀਂ ਸੁਣਾਓ।
ਵਧੀਆ- ਵਧੀਆ ਮੌਸਮ ਕਿਵੇਂਦਾ ਉੱਥੇ।
ਹਾਂਜੀ, ਮੌਸਮ ਤਾਂ ਵਧੀਆ ਸੀ ਪਹਿਲੇ। ਸਵੇਰ ਤੱਕ ਤੇ ਬਹੁਤ ਵਧੀਆ ਸੀ। ਇੱਥੇ ਬਹੁਤ ਬਾਰਿਸ਼ ਆ ਰਹੀ ਸੀ। ਸਵੇਰ ਦੇ ਟਾਈਮ, ਹਾਂਜੀ ਬ ਬਾਰਿਸ਼ ਆ ਰਹੀ ਸੀ। ਉਸ ਤੋਂ ਬਾਅਦ ਫੇਰ ਗਰਮੀ ਹੋ ਗਈ ਹੈ। ਉਦਾਂ ਹੀ ਹੋ ਗਿਆ ਮੌਸਮ,
ਹੁ--ਗਰਮੀ ਬੋਤ ਪੈ ਰਈ ਆ ਇੱਕ ਏਥੇ।
ਹਾਂਜੀ, ਮੌਸਮ ਨਾ ਥੋੜ੍ਹਾ ਅੱਜ-ਕੱਲ੍ਹ ਐਦਾਂ ਈ ਚੱਲ ਰੇਆ। ਮਤਲਬ, ਬਾਰਿਸ਼ ਆ ਜਾਂਦੀ ਏ, ਹਾਂਜੀ। ਹਾਂਜੀ, ਬਈ ਬਾਰਿਸ਼ਾ,
ਏਥੇ ਵੀ ਬਾਰਿਸ਼ ਆਈ ਸੀ ਸਵੇਰੇ ਥੋੜੀ ਦੇਰ। ਹਰਿਦੁਆਰ ਪੰਜ ਮਿੰਟ ਵੀ ਨਈ ਆਈ ਹੋਣੀ, ਫੇਰ ਉਸ ਤੋਂ ਬਾਅਦ ਫੇਰ ਧੁੱਪ ਆ ਗਈ, ਏਨੀ ਤੇਜ,
ਹਾਂਜੀ, ਏਥੇ ਵੀ ਸੇਮ ਏਦਾਂ ਈ ਐ, ਬਾਰਿਸ਼ ਜਿੰਨੀ ਦੇਰ ਆਈ ਆ ਨਾ, ਓਨੀ ਦੇਰ ਈ ਮਤਲਬ ਠੰਡਾ ਮੌਸਮ ਏ, ਬਾਰਿਸ਼ ਚਲੀ ਗਈ ਏ ਤੇ ਨਾਲੇ ਇਹ
ਹਾਂਜੀ-ਹਾਂਜੀ।
ਨਾਲੇ ਮੌਸਮ ਗਰਮ ਹੋ ਜਾਂਦਾ ਗਰਮੀ
ਪੋਲਿਊਸ਼ਨ ਕਰਕੇ ਹੋ, ਰੇ, ਆ, ਸਭ।
ਹਾਂਜੀ-ਹਾਂਜੀ ਪੋਲਿਊਸ਼ਨ ਕਿੰਨਾ ਹੋ, ਰੇ, ਆ, ਅੱਜ- ਕੱਲ ਪੋਲਿਊਸ਼ਨ ਤੇ ਹੋਏਗਾ ਈ। ਇਹ ਇੰਨੇ ਵੀ। ਸਾਈਕਲ ਨੇ ਲੋਕਾਂ ਹਰ ਘਰ ਦੋ- ਦੋ- ਤਿੰਨ- ਤਿੰਨ ਸਕੂਟਰਾਂ, ਗੱਡੀਆ ਰੋਡ ਤੇ ਜਾਓ, ਦੇਖੋ ਕਿਵੇਂ ਰੋਡ ਭਰੇਆ, ਦਾ ਏਸੀ ਚੱਲ ਰਏ ਨੇ। ਸਾਰਾ ਬਾਰ ਈ ਜਾ ਰਈ ਹੀਟ।
ਹਾਂਜੀ, ਸਭ ਦੇ ਘਰ ਤੇ ਦੋ ਚਾਰ-ਚਾਰ -ਪੰਜ- ਪੰਜ, ਹਰ ਕਮਰੇ ਚ ਤੇ ਏ, ਸੀ ਲੱਗੇ ਹੋਏ ਨੇ।
ਹਾਂਜੀ, ਏਨਾਂ ਕਰਕੇ ਹੀ ਜਾਦਾ ਗਰਮੀ ਹੋ ਰਈ ਏ ਬਿਲਕੁਲ, ਹਾਂਜੀ। ਹਾਂਜੀ, ਮਤਲਬ ਪੇਲੇ ਟਾਈਮ 'ਤੇ ਏ ਚੀਜ਼ਾਂ ਘੱਟ ਹੁੰਦੀਆਂ ਸੀ, ਤੇ ਥੋੜ੍ਹੀ ਗਰਮੀ ਵੀ ਘੱਟ ਓ ਹੁੰਦੀ ਸੀ।
ਹੂੰ ਨਾਲੇ ਪੇੜ ਵੀ ਤੇ ਕੱਟ ਤੇ ਆ ਸਾਰੇ, ਕੋਈ ਪੇੜ ਈ ਨਈ ਦਿਖਦਾ ਕੋਲ। ਹੈਲੋ ਹੈਲੋ ਹੈਲੋ